ਹੈਲੋ?
ਸਤਿ ਸ਼੍ਰੀ ਅਕਾਲ ਜੀ ਕੀ ਹਾਲ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ।
ਬਸ ਵਧੀਆ ਤੁਸੀਂ ਸੁਣਾਓ?
ਕੀ ਕਰ ਰਹੇ ਸੀ ਮੈਂ ਵਧੀਆ?
ਕੁਛ ਨੀ ਬਸ ਡਿਨਰ ਬਣਾ ਕੇ ਹੁਣੇ ਫਰੀ ਹੋ ਕੇ ਲੇਟੀ ਸੀ।
ਅੱਛਾ ਮੈਂ ਵੀ ਡਿਨਰ ਬਣਾ ਕੇ ਫਰੀ ਹੋਈ ਸੀ। ਬਸ ਫੇਰ ਬੱਚਿਆਂ ਨੂੰ ਦੇਖਿਆ ਉਹਨਾਂ ਨੂੰ ਗੈਟ ਰੈਡੀ ਕੀਤਾ।
ਹਾਂ।
ਮੈਂ ਤੁਹਾਡੇ ਨਾਲ ਗੱਲ ਕਰ ਲਾਂ।
ਹਾਂਜੀ ਹਾਂਜੀ।
ਅੱਜ ਕੱਲ ਇੰਨੀ ਮਹਿੰਗਾਈ ਹੋ ਗਈ ਨਾ, ਹਰ ਚੀਜ਼ ਵਿੱਚ ਕੁਛ ਵੀ ਖਰੀਦਣ ਜਾਓ ਜੀ ਔਰ ਐਡੋਨ ਮਨੀ ਦੇਣੇ ਤੋਨ ਤੈਨ ਦੈਨ ਐਮ ਆਰ ਪੀ ਤੋ ੳਪਰ
ਸਹੀ ਗੱਲ ਹੈ। ਬਹੁਤ ਮਹਿੰਗਾਈ ਹੋ ਗਈ ਹੈ, ਮਿਡਲ ਕਲਾਸ ਫੈਮਿਲੀ ਤੇ ਤਾਂ ਬੜਾ ਹੀ ਮੁਸ਼ਕਿਲ ਹੋ ਗਿਆ।
ਸਹੀ ਗੱਲ ਹੈ ਅੱਜ ਕੱਲ ਦਾਲਾਂ ਮੈਂ ਵੀ ਸਮੇਟਦੀ ਪਈ ਸੀ ਤੇ ਸਭ ਸਭ ਦੇ ਰੇਟ ਦੇਖੇ ਇਤਨੇ। ਵੱਖਰੇ ਉਹਨਾਂ ਦੇ ਰੇਟ ਹੋ ਗਏ ਨਾ ਪਹਿਲੇ ਤੋਂ। ਜੋ ਸਾਡੇ ਟਾਈਮ ਵਿੱਚ ਆਉਂਦੇ ਸੀ ਜੋਬ ਆਉਂਦੇ ਜਮੀਨ ਆਸਮਾਨ ਦਾ। ਪਰ ਐ ਕੇ ਬੰਦਾ ਸੁੱਟ ਨੀ ਸਕਦਾ ਦਾਲ ਬਣਾਈ ਦੀ ਨਾ।
ਸਹੀ ਕਹਿ ਰਹੇ ਤੁਸੀਂ। ਐਵੇਂ ਲੱਗਦਾ ਕੀ ਕਿੰਨੀ ਮਹਿੰਗੀ ਆਈ ਹੋਏਗੀ। ਮੈਂ ਤੇ ਬੱਚਿਆਂ ਨੂੰ ਵੀ ਵੈਲਿਊ ਸਿਖਾਂਦੀ ਰ
ਬੁੰਨਦੇ ਨੀ ਆ ਕਿ ਬ ਕੋਈ ਸੁੱਟਣੀ ਨਾ ਪਏ ਜਾਂ ਫਿਰ ਕੰਮ ਵਾਲੀ ਨੂੰ ਨਾ ਦੇਣ ਪਏ। ਤੇ ਦੋ ਔਖੀ- ਸੌਖੀ ਜਦੋਂ ਇੱਕ ਕਟੋਰੀ ਬਚਦੀ ਹੈ, ਯਾ ਘੱਟ ਆਉਂਦੀ ਹੈ। ਤੇ ਫੇਰ ਚਲੋ ਇਹਨਾਂ ਨੂੰ ਪਰੌਠੀ ਨਾਲ ਜਾਂ ਰੋਟੀ ਨਾਲ ਦੇ ਦਿੰਦੇ।
ਨਹੀਂ -ਨਹੀਂ ਠੀਕ ਐ, ਇੰਨਾ ਮਹਿੰਗਾ ਸਮਾਨ ਐ, ਰੋੜ੍ਹਨਾ ਕਿਉਂ ਐ
ਹਾਂ।
ਅੱਜ ਕੱਲ ਤੇ।
ਉਹੀ ਤੁਹਾਡੀ ਮੰਮਾ ਖਾਂਦੇ ਨੀ ਤੇ ਫੇਰ ਘੱਟ ਹੀ ਬਣਾਉਂਣੀ ਹਾਂ, ਫੇਰ ਇਹ ਲੋਕ ਨਖਰੇ ਵੀ ਹੁੰਦੇ ਨਾ ਅਗਲੀ ਵਾਰੀ ਖਾਣਾ ਨੀ ਵਾਪਿਸ ਤੜਕਾ ਲਾਓ ਤਾਂ ਸਪਾਈਸੀ ਹੋ ਜਾਣੀ ਹੈ। ਤੇ ਇਸ ਕਰਕੇ ਨਾ ਫੇਰ ਉਨੀ ਹੀ ਦਾਲ ਵਿਗਾਉਣੀ ਆ, ਜਿੰਨਾ ਯੂਜ ਹੁੰਦੀ ਹੈ। ਤੁਸੀਂ ਦੱਸੋ, ਕੌਣਸੀ ਦਾਲ ਬਣਾਈ ਅੱਜ।
ਸੌ ਰੁਪਏ ਕਿੱਲੋ, ਇੱਕ ਸੌ ਵੀਹ ਰੁਪਏ ਕਿੱਲੋ, ਡੇਢ ਸੌ ਰੁਪਏ ਕਿੱਲੋ ਇੰਨੇ ਜ਼ਿਆਦਾ ਰੇਟ। ਟੋ ਗਏ ਦਾਲਾਂ ਦੇ ਮੈਨੂੰ ਯਾਦ ਹੈ ਅਸੀ ਛੋਟੇ ਹੁੰਦੇ ਸੀ। ਦਸ ਰੁਪਏ ਦੀ ਦਾਲ ਵੀ ਆ ਜਾਂਦੀ ਸੀ, ਕਾਫ਼ੀ ਇੱਕ ਟਾਈਮ ਦੀ ਬਣਾਉਣ ਦੀ।
ਮਤਲਬ, ਕਿਸੇ ਨੂੰ ਦੇਣ ਵਾਸ ਸੋਚਏ ਨਾ ਕਿ ਰਾਸ਼ਨ ਦੇ ਦੀਈਏ ਜਾਂ ਕੁਛ ਇੱਕ ਜੈਸੇ ਗ਼ਰੀਬ ਨੂੰ ਜਾਂ ਮੀਡ ਲੋਕ ਕਲਾਸ ਫੈਮਿਲੀ ਨੂੰ ਦੇ ਦਿਏ। ਜਦੋਂ ਉਹਨਾਂ ਵਾਸਤੇ ਇੱਕ ਮਹੀਨੇ ਵਾਸਤੇ ਰਾਸ਼ਨ ਵੀ ਅਗਰ ਪੈਕ ਕਰਾਈ ਨਾ, ਤਾਂ ਫਿਰ ਸੋਚਤੇ ਇਸ ਤੋ ਵਧੀਆ ਕੁਛ ਔਰ ਚਦਰ ਹੀ ਦੇ ਦਿਏ ਯਾ ਫਿਰ
ਹਾਂ---ਹ
ਪਜਾਮਾ ਹੀ ਦੇ ਦੀ ਆ ਉਹ
ਸਹੀ ਗੱਲ ਹੈ, ਓਨੇ ਰੇਟ ਦਾ ਉਹ ਆ ਨਾ, ਉਹ ਨੇ ਦਾ ਹੀ ਆਣਾ। ਉਨਾਂ ਦਾ ਉਹ ਆਉਣਾ, ਉਹਨੇ ਰੇਟ ਦਾ ਉਹ ਆਉਣਾ, ਸਹੀ ਕਹਿ ਰਹੋ ਹੋ, ਇਹ ਜ਼ਿਆਦਾਤਰ ਅਰਬ ਕੰਟਰੀਜ਼। ਲੜੇ ਲੜਾਈਆਂ ਹੋ ਰਈਐ ਡੀਜ਼ਲ, ਪੈਟਰੋਲ, ਗੈਸ ਸਿਲੰਡਰ ਏਨਾਂ ਦੇ ਰੇਟ ਵੀ ਵੱਧੀ ਜਾ ਰੇ ਮੈਨੂੰ ਯਾਦ ਹੈ ਕਿ ਮੈਂ ਪੰਜ ਸੌ ਰੁਪਏ ਦਾ ਸੀ, ਅਹ ਚਾਰ ਸੌ ਰੁਪਏ ਤੱਕ ਮੈਨੂੰ ਯਾਦ ਏ, ਗੈਸ ਸਿਲੰਡਰ ਅਸੀਂ ਲੈਂਦੇ ਸੀ
ਸਾਡੇ ਟਾਈਮ ਵਿੱਚ ਵੀ ਜੀ ਅਸ ਵੋ ਵੀ ਆਉਂਦੀ ਸੀ, ਕਿਆ ਕਹਤੇ ਹੈ ਉਸਦੀ ੳਹ ਆਉਂਦੀ‌ ਹੈ ਨਾ। ਰਿਸਿਪਟ ਵੀ ਆਉਂਦੀ ਸੀ, ਤੇ ਸਬਸਿਡੀ ਵੀ ਆਉਂਦੀ ਸੀ। ਅਬ ਨਾ ਤਾਂ ਸਬਸਿਡੀ ਆਂਦੀ ਏ, ਬਾਈ ਸਾਬ ਡਬਲ ਰੇਟ ਹੋ ਗਏਨ, ਬੀਚ ਵਿੱਚ ਐਸਾ ਹੋ ਗਿਆ। ਪਤਾ ਕਿ ਪਹਿਲੇ ਬੁਕਿੰਗ ਕਰਾ ਕੇ ਰੱਖੋ, ਤੁਹਾਨੂੰ ਇੱਕ, ਇੱਕ ਮਹੀਨੇ ਤੱਕ ਨੀ ਲੱਭਣੀ, ਫੇਰ। ਮੈਂ ਕਿ ਆ ਡੈਡੀ ਜੀ ਤੁਸੀਂ ਅਬੀ ਮੰਗਾ ਕੇ ਰੱਖ ਲੋ ਸਾਨੂੰ ਪਤਾ ਨੀ ਤੇ ਚੁੱਲਾ ਚੁਕ ਕਦੋਂ ਤੱਕ ਸਾਡਾ ਚੱਲੇ ਗਾ। ਹੰ -ਹੰ, ਥੱਲੋਂ ਦੀ ਵੀ ਗੈਸ ਤੇ ਬੰਦ ਕਰਦੇ, ਕਿ ਬਈ ਜ਼ਿਆਦਾ ਵੇਸਟ ਨਾ ਹੋ। ਉਹ ਇੰਸਟਰਕਸ਼ਨ ਵੀ ਆਉਂਦੇ ਸੀ ਨਾ ਕਿ ਥੱਲੋ ਗੈਸ ਬੰਦ ਕਰਦੋ, ਜਿਆਦਾ ਸਮੇਂ ਤੱਕ ਚਲੇਗੀ, ਦੂਧ ਢੱਕੇ। ਪਾਲੋ ਦਾਲ ਭੀਗੋ ਕੇ ਉਬਾਲੋ।
ਦੇਖੋ ਸਾਡੇ ਉਹ ਚੀਜ਼ਾਂ ਤੇ ਨੀ ਅਸੀਂ ਕੱਟੋ ਕਰਨੀ ਤੇ ਨਹੀਂ ਸ਼ੁਰੂ ਕੀਤੀ, ਜਿਵੇਂ ਆਦਤਾਂ ਪਈ ਹੋਈਆਂ ਨੇ, ਪਰ ਇੰਡਕਸ਼ਨ ਜ਼ਰੂਰ ਲੈਣ ਦਾ।
ਹੂੰ-ਹੂੰ ਅਸੀਂ ਵੀ ਲੈ ਲਿੱਤਾ ਇੰਡਕਸ਼ਨ ਫੇਰ ਉਹੀ ਹੈ ਨਾ ਬੰਦਿਆਂ ਨੂੰ ਅ ਜੋ ਵੱਡੇ ਹੁੰਦੇ ਉਹਨਾਂ ਨੂੰ ਆਦਤ ਨੀ ਹੁੰਦੀ ਇੰਡਕਸ਼ਨ ਨਾਲ ਨਾ, ਔਖੇ ਕ ਦੂਧ ਜਾਂ ਚਾਹ ਵਗੈਰਾ ਨਾ ਉਸ ਤੇ ਗਰਮ ਕਰ ਲੈਂਦੇ ਨੇ ਜਾਂ ਦਾਲ ਨੂੰ ਸੀਿਟੀ ਲਾਨੀ ਐ ਤੇ ਸਾਰਾ ਕੰਮ ਤਾਂ ਇੰਡਕਸ਼ਨ ਤੇ ਨੀ ਹੁੰਦਾ ਨਾ, ਕਿਉਂਕਿ ਇੰਡਕਸ਼ਨ ਵਾਸਤੇ, ਉਸਦੇ ਜੈਸੇ। ਵੀ ਹੋਣੇ ਚਾਹੀਦੇ, ਫਿਰ। ਫੇਰ ਇਹਨਾਂ ਲੋਕਾਂ ਨੂੰ ਨੋਨ ਸਟਿਕ ਹੀ ਪਸੰਦ ਨਹੀਂ ਆਉਂਦੇ ਫੇਰ ਹਰ ਬਰਤਨ ਉਸਦੇ
ਮੈਂ ਹਾਂ ਨੋਨ ਸਟਿਕ ਤਾਂ ਥੋੜਾ, ਰਿਸਕੀ ਰਹਿੰਦਾ।
ਹਾਂ ਪਲੇਟ ਵਾਲੇ ਤੋਂ ਨੋਂ ਸਟਿਕ ਹੀ ਤੇ ਹੀ ਆਉਂਦੇ ਨਾ, ਜੋ ਇੰਕ। ਤੇ ਚੱਲ ਸਕਦੇ ਹੁਣ। ਬਾਕੀ, ਨੋਰਮਲ ਸਟੀਲ ਕਿੱਥੇ ਚੱਲ ਸਕਦੇ ਹਨ।
ਉਹ ਤਲਾ ਵੀ ਉਹਦਾ ਫਲੈਟ ਹੋਣਾ ਚਾਹੀਦਾ
ਹਾਂਜੀ -ਹਾਂਜੀ ਜੈਸੇ ਕੜਾਹੀ ਜਾਂ। ਹੋਣਾ ਤਾਂ ਚੱਲ ਹੀ ਨੀ ਸਕਦਾ, ਫਿਰ ਉਸ ਪਾਸੇ ਗੈਸ ਤਾਂ ਯੂਜ ਹੀ ਕਰਨੀ ਪੈਂਦੀ ਨਾ
ਸਹੀ ਗੱਲ ਹੈ, ਮੁਸ਼ਕਿਲ ਹੋ ਜਾਂਦਾ, ਉਹ ਨਾ ਉੱਥੋਂ ਕੀ ਸ਼ ਸ ਆ ਨਹੀਂ ਰਹੀਆਂ ਅਰਬ ਕੰਟਰੀਜ਼ ਤੋਂ ਤੇ ਇਸ ਕਰਕੇ, ਇੰਨਾ ਮਹਿੰਗਾ ਹੋ ਗਿਆ ਪੈਟਰੋਲ, ਡੀਜ਼ਲ
ਹੋ ਗਈ ਹੈ
ਗੈਸ, ਪੈਟਰੋਲ, ਡੀਜ਼ਲ, ਹਾਂ ਇਹ ਤੇ ਹੈ ਇਹ ਸੋਚਦਾ ਕਿ ਇੱਥੇ ਪੈਟਰੋਲ, ਇੰਨਾ ਪਹਿਲੇ ਇਹ ਹਿਸਾਬ ਲਗਾਉਂਦੇ ਹਾਂ ਕਿੰਨਾ ਪੈਟਰੋਲ ਲੱਗੇਗਾ ਇੱਥੇ ਜਾਵਾਂਗੇ ਅਹ, ਨਹੀਂ ਤੇ ਓਲਾ, ਓਲਾ ਬੁੱਕ ਕਰੋ ਕੈਬ, ਬੁੱਕ ਕਰੋ ਇਹਨਾਂ ਦੇ ਰੇਟ ਵੀ ਵੱਧ ਗਏ
ਇੱਥੇ ਓਲਾ ਉਭਰ ਨਹੀਂ ਹੈਗਾ ਨਾ, ਸਿਰਫ ਸਪੀਡ ਫਿਰ ਓ, ਕਹਿੰਦੇ ਨਾ ਜੋ, ਲੈਪੀਡੋ ਹਾਂਜੀ
ਨਹੀਂ- ਨਹੀਂ ਸਾਡੇ ਇੱਥੇ ਤਾਂ ਦੇਖੋ ਓਲਾ, ਉਬਰ, ਰੈਪੀਡੋ ਸਭ ਖੂਬ ਚੱਲਦਾ
ਉਹ ਤੁਹਾਡੀ ਸਿਟੀ ਵੱਖਰੀ ਹੈ ਨਾ, ਵੱਡੀ ਹੈਗੀ, ਸਾਡੀ ਛੋਟੀ ਹੈਗੀ। ਥੋੜ੍ਹੀ ਫੈਸਿਲਿਟੀ, ਉਸ ਹਿਸਾਬ ਨਾਲ ਹੀ ਹੈ ਨਾ
ਹਮ ਮਤਲਬ ਮੈਂ ਤੇ ਡਰਾਈਵ ਵੀ ਨਹੀਂ ਕਰਦੀ, ਐਕਸੀਡੈਂਟ ਤੋਂ ਬਾਅਦ ਮੈਂ ਡਰਾਈਵ ਕਰਨਾ ਬੰਦ ਕਰਤਾ ਸੀ। ਮੈਨੂੰ ਤੇ ਉਹੀ ਬੈਸਟ ਲੱਗਦਾ, ਓਲਾ ਕਰੋ, ਉਬਰ ਕਰੋ ਨਿਕਲ ਜਾਓ ਜੋ ਕੰਮ ਕਰਨਾ, ਆਪਣਾ ਕਰਕੇ ਆਜੋ ਹੁਣ ਹਸਬੈਂਡ ਕੋਲ ਇੰਨਾ ਟਾਈਮ ਨੀ ਹੁੰਦਾ, ਸਾਰਾ ਟਾਈਮ ਉਹਨਾਂ ਵੱਲ ਵੇਖਦੇ ਰਹੋ
ਸਾਡੀ ਉਹ ਕਰੇਂਗੇ, ਡਰਾਈਵਰਿੰਗ ਕਰੇਂਗੇ ਹਮ ਹ
ਤੇ ਉਹੀ, ਤੁਸੀਂ ਆਪਣਾ ਆਪਣੇ ਆਪ ਹੀ ਵੇਖਣਾ, ਤੇ ਇਸ ਕਰਕੇ ਸਭ ਸੇ ਬੈਸਟ ਤੇ ਉਹ ਤੇ ਬੋਲਣਗੇ, ਜਾ ਉਬਰ- ਉਭਰ ਕਰ ਓਲਾ ਕਰ ਨੂੰ ਨਿਕਲ ਜਾ ਜੋ ਤੈਨੂੰ ਕੰਮ ਹੈ ਮੇਰਾ ਵੇਟ ਨਾ ਕਰੀ, ਮੇਰੇ ਕੋਲ ਬਿਲਕੁਲ ਟਾਈਮ ਨੀ, ਹਾਲਾਂਕਿ ਉਹਨਾਂ ਦਾ ਕੰਮ ਵੀ ਮੈਂ ਹੀ ਨਿਪਟਾਂਦੀ ਹਾਂ
ਹਮ, ਮੰਮਾ ਵੀ ਉੱਥੇ ਹੈ ਨਾ, ਐਕਟੀਵਾ ਚਲਾਉਂਦੇ ਨੇ ਤੇ ਸਾਰਾ ਕੰਮ ਪਾਪਾ ਦਾ ਮੰਮਾ ਹੀ ਸੰਭਾਲਦੇ ਨੇ, ਉਹੀ ਮੈਨੂੰ, ਸਾਨੂੰ ਲੈ ਜਾਂਦੇ ਨੇ ਸਕੂਲ ਵੀ ਟਿਊਸ਼ਨ ਵੀ।
ਨਹੀਂ ਨਹੀਂ ਲੇਡੀਜ਼ ਐਕਟਿਵ ਹੋਣਾ ਜ਼ਰੂਰੀ ਹੈ ਬਾਈ ਤਾਂ ਹੀ ਬੱਚਿਆਂ ਨੂੰ ਸਕਾਰ ਜਨਾਨੀ ਦਾ ਮੈਂ ਕਿਹਾ ਐਕਟਿਵ ਹੋਣਾ ਜ਼ਰੂਰੀ ਤਾਂ ਹੀ ਕਰ ਸਕਦੇ ਹੋ ਤੁਸੀਂ। ਅਦਰ ਵਾਈਸ ਤੇ ਮੂੰਹ ਵੇਖਦੇ ਰਹੋਗੇ ਤੁਸੀਂ ਔਰ ਜੈਂਟਸ ਕੋਲ ਟਾਈਮ ਨੀ ਹੁੰਦਾ। ਤੁਹਾਡਾ ਕੰਮ ਰੁਕ ਜਾਂਦਾ ਫਿਰ ਹੋਰ ਕੀ ਆ।
ਹਾਂਜੀ ਹਾਂਜੀ ਇਸ ਵਾਸਤੇ ਤਾਂ ਅਹ ਜੈਂਟਸ ਲੋਕਾਂ ਨੇ ਇਲੈਕਟ੍ਰਿਕ ਬਾਈਕ ਲਿੱਤੀ ਕਿ ਬਈ ਚਲੋ ਪ ਪਾਣਾ ਪਏਗਾ ਡੈਡੀ ਜੀ ਵਾਸਤੇ ਲਿੱਤੀ ਕਿ ਉਹਨਾਂ ਨੂੰ ਚੱਕਰ ਲਗਾਣੇ ਪੈਂਦੇ ਨਾ, ਬੜਾ ਹੀ ਪੈਟਰੋਲ ਹੋ ਜਾਂਦਾ ਯੂਜ ਤੇ ਬੰਦੇ ਨੂੰ। ਬਜਟ ਨੀ ਰਹਿੰਦਾ ਨਾ ਜੇ ਵਿੱਚ ਕੀ ਉਹ ਉਤਨਾ ਪੈਟਰੋਲ ਖ਼ਰਚ ਕਰਕੇ ਅ ਆਏ ਜਾਏ।
ਹੂੰ ਹੂੰ, ਉਹ ਤੇ ਹੈ ਦੇਖੋ ਤੁਹਾਨੂੰ ਫਿਰ ਰਾਤੀ ਚਾਰਜਿੰਗ ਤੇ ਵੀ ਲਾਣੀ ਪੈਂਦੀ ਹੋਏਗੀ।
ਹਾਂ ਉਹ ਇੱਕ ਦਿਨ ਛੋੜ ਕੇ ਫਿਰ ਫਿਜ਼ਲ ਜੈਸੇ ਆਪ ਆਪਣੀ ਮੋਬਾਈਲ ਚਾਰਜਿੰਗ ਚ ਲਾਂਦੇ। ਵੈਸੇ ਫਿਰ ਓਲਾ ਚਾਰਜਿੰਗ ਤੇ ਲਾਂਦੇ ਨੇ।
ਹਾਂ ਹਾਂ ਚਾਰਜਿੰਗ ਤੇ ਲਾਣਾ ਪੈਂਦਾ ਹੈ। ਫੇਰ ਉਹ ਵੀ ਧਿਆਨ ਰੱਖਣਾ ਪੈਂਦਾ।
ਹਾਂ ਫਿਰ ਉਹ ਮੈਸੇਜ ਆ ਜਾਂਦਾ ਨਾ ਫਿਰ ਆਵਾਜ਼ ਕਰਦੀ ਫਿਰ ਮੋਬਾਇਲ ਤੇ ਨੋਟੀਫਿਕੇਸ਼ਨ ਕਿ ਫੁੱਲ ਹੋ ਗਈ ਹੈ ਕਿ। ਕਿੱਥੇ ਖੜੀ ਹੈ ਕਿਸ ਲੋਕੇਸ਼ਨ ਤੇ ਇਹ ਵੀ ਪਤਾ ਲੱਗਦਾ ਨਾ ਐਪ ਹੁੰਦੀ ਪ੍ਰੋਪਰ। ਕਿ ਬੰਦਾ ਐਕਟਿਵ ਲੈ ਕੇ। ਗਿਆ ਕਿੱਥੇ ਪਹੁੰਚੇ ਜੇ ਸਹਾਨੂੰ ਫਾਈੰਡ ਆਊਟ ਕਰਨਾ ਪੜੇ। ਕੋਈ ਆਪਣੀ ਪਾਰਕਿੰਗ ਤੋਂ ਲੈ ਜਾਏ ਤੇ ਅਸੀਂ ਫਾਈੰਡ ਆਊਟ ਕਰ ਸਕਦੇ ਸਾਡੀ ਗੱਡੀ ਕਿੱਥੇ ਖੜੀ ਹੈ।
ਇਹ ਤੇ ਬੜੀ ਵਧੀਆ ਗੱਲ ਐ, ਪਤਾ ਚੱਲ ਜਾਂਦਾ।
ਹਾਂਜੀ। ਤੇ ਮਤਲਬ ਇਹਨਾਂ ਦੇ ਪਾਪਾ ਨੇ ਦੱਸਿਆ ਸੀ ਮੈਨੂੰ, ਕਿ ਇਸਦੇ ਫੀਚਰ ਹੁੰਦੇ ਨੇ। ਉਹ ਸਿਖਾ ਵੀ ਰਹੀ ਸੀ, ਪਰ ਮੇਰੇ ਹੁਣ ਔਖੀ ਚੱਲਦੀ ਹੈ ਨਾ।
ਜਿਵੇਂ ਗੱਡੀ ਚੋਰੀ ਵੀ ਹੋ ਜਾਏ ਤਾਂ ਤੁਹਾਨੂੰ ਆਈਡੀਆ ਲੱਗ ਜਾਏਗਾ ਕੌਣ ਚੋਰ ਲੈ ਗਿਆ ਕਿੱਥੇ ਲੈ ਗਿਆ ਕਿਹੜੀ ਜਗ੍ਹਾ ਖੜੀ ਹੈ ਸਾਇਾਰਨ ਵੀ ਵਸਦਾ ਹੈਗਾ ਇਹਦੇ ਚ।
ਹਾਂਜੀ ਸਾਈਰਨ ਵੀ ਵਜਦਾ ਪ੍ਰੋਪਰ ਅਗਰ ਗਲਤ ਆ ਪਿੰਨ ਕੋਡ ਡਾਲ ਦੋ। ਤੇ ਫੇਰ ਅ ਸਾਇਰਨ ਵੱਜਦਾ ਕਿ ਕਿਸੇ ਨੇ ਗ਼ਲਤ ਅਪਰੋਚ ਕੀਤਾ ਜਾਂ ਫਿਰ
ਹਾਂ ਹਾਂ ਹਾਂ ਨਹੀਂ ਅੱਛਾ। ਮੈਂ ਵੀ ਸੋਚ ਰਹੀ ਹਾਂ ਕਿ ਵੀ ਲੈ ਲ ਲਈਏ ਪਹਿਲੇ ਆਪਾਂ ਤਾਰ ਲੈਣ ਲੱਗੇ ਸੀ ਇਲੈਕਟ੍ਰਿਕ।
ਅੱਛਾ ਅੱਛਾ ਬਟ ਉਹ ਵੀ ਫਾਇਦਾ ਹੈ ਬਟ ਅਗਰ ਤੁਹਾਡੇ ਬਰੋਡ ਟਰੈਵਲਿੰਗ ਜਿਆਦਾ ਹੋ ਮਤਲਬ ਫੋਰ ਵੀਲਰ ਵਾਲੀ ਤੋਂ ਹੀ ਫਾਇਦਾ।
ਨਹੀਂ, ਸਾਡੀ ਤਾਂ ਦੇਖੋ ਬਹੁਤ ਤੇ ਮੇਰੇ ਹਸਬੈਂਡ ਡੇਲੀ ਡੇਢ ਘੰਟਾ ਡਰਾਈਵ ਕਰਕੇ ਜਾਂਦੇ ਨੇ ਔਰ ਡੇਢ ਘੰਟਾ ਡਰਾਈਵ ਕਰਕੇ ਆਂਦੇ ਨੇ। ਓਫਿਸ ਦੂਰ ਹੈਗਾ, ਹਾਂ ਅਸੀਂ ਪਹਿਲੇ ਸੋਚ ਰਹੇ ਅ ਈ ਵੀ ਆਟੋਮੈਟਿਕ ਲੈ ਲੈਂਦੇ ਹਾਂ। ਫੇਰ ਲੋਕਾਂ ਤੋਂ ਥੋੜਾ ਸੁਜੈਸ਼ਨ ਲਿੱਤਾ ਫਰੈਂਡਸ ਉਹਨਾਂ ਨੇ ਬੋਲਿਆ ਪੈਟਰੋਲ ਜਾਂ ਡੀਜ਼ਲ ਹੀ ਲਓ ਬੈਟਰ ਇਲੈਕਟ੍ਰਿਕ ਹਾਲੇ ਨਾ ਲੌ।
ਨਹੀਂ ਮੈਂ ਕਈ ਗੱ ਗੱਡੀ ਹਾਈਵੇ ਤੇ ਦੇਖੀਏ ਇਲੈਕਟ੍ਰਿਕ ਵੀ ਦੇਖੀਏ ਉਹਨਾਂ ਦੇ ਕਈ ਚਾਰਜਿਸ ਵੀ ਮਤਲਬ ਚਾਰਜਰ ਵੀ ਹੁੰਦੇ ਜਿੱਥੇ ਪੈਟਰੋਲ ਪੰਪ ਤੇ ਬਾਕੀ ਉਹ ਅਗਰ ਤੁਹਾਡੀ ਜ਼ਿਆਦਾ ਯੂਜ ਫੋਰ ਵੀਲਰ ਹੈਗੇ ਤਾਂ ਤੁਸੀਂ ਲੈ ਸਕਦੇ ਹੋ।
ਆ ਉਹੀ ਦੇਖਦੇ ਪ ਹ ਕਿ ਜਿਆਦਾ ਅਗਰ ਹੋ ਜਾਵੇ ਤਾਂ ਬੈਟਰ ਹੈ।
ਪਰ ਉਹ ਟੂ ਵੀਲਰ ਤਾਂ ਇਹ ਹੈ ਨਾ ਕਿ ਤੁਸੀਂ ਟੂ ਵੀਲਰ ਫਿਲੀ ਕਈ ਵੀ ਲੈ ਜਾ ਸਕਦੇ ਹੋ। ਹ ਤੁਹਾਡੇ ਇੱਕ ਵੀ ਕੰਮ ਆਏਗੀ ਅਗਰ ਤੁਸੀਂ ਚਲਾਓ ਜਾਂ ਬੇਟੇ ਦੇ ਕੰਮ ਹੈ ਜਾਂ ਬੱਚੀ ਦੇ ਕੰਮ ਹੈ।
ਇਹ ਵੀ ਗੱਡੀਆਂ ਵੀ ਤਾਂ ਬਹੁਤ ਮਹਿੰਗੀਆਂ ਨੇ ਮਹਿੰਗਾਈ ਤੇ ਇੰਨੀ ਹੋ ਗਈ ਹੈ ਇਹ ਵੀ ਗੱਡੀ ਡੇਢ ਡੇਢ ਲੱਖ ਰੁਪਏ ਦੀ ਮਿਲਦੀ ਵੀ।
ਫਿਰ ਉਹ ਪੂਰਾ ਵਸੂਲ ਦੇ ਨਾ ਪੂਰੀ ਫਿਰਸ਼ਿਰ ਇੰਸਟ ਤਾਂ ਵਿੱਚ ਚੱਲਦੀ ਹੈ। ਨਾ ਫਿਰ ਉਹ ਵਸੂਲੀਅਤ ਵੀ ਹੋ ਜਾਣੀ ਜਦੋਂ ਪੈਟਰੋਲ ਨੀ ਲੱਗਦਾ।
ਹਾਂ ਹੋਰ ਕਾਰਾਂ ਕਾਰਾਂ ਵੇਖੋ ਪੰਦਰਾਂ ਲੱਖ ਤੋਂ ਥੱਲੇ ਨੀ ਹੈ। ਤੁਹਾਨੂੰ ਕਾਰ ਵੀ ਲੈਣੀ ਇਹ ਵੀ ਤੇ ਪੰਦਰਾਂ ਲੱਖ ਖਰਚ ਕਰਨਾ ਪਏਗਾ, ਪੈਟਰੋਲ ਡੀਜ਼ਲ ਤੁਹਾਨੂੰ ਮਿਲ ਜਾਏਗੀ ਨੌ ਦਸ ਵਿੱਚ।
ਹਾਂ ਪਰ ਉਹ ਉਤਨੀ ਰਕਮ ਵੀ ਰੱਖਦੇ ਨਾ ਜਿਸ ਕਰਕੇ ਅਸੀਂ ਸੋਚ ਕੇ ਲਾਈਏ ਕਿ ਸਾਨੂੰ ਲੈਣੀ ਹੈ ਕਿ ਨਹੀਂ ਲੈਣੀ
ਹਾਂ ਪਰ ਉਹ ਤੁਹਾਡਾ ਪੈਟਰੋਲ ਦਾ ਖਰਚਾ ਵੱਧ ਜਾਂਦਾ ਹੈ ਡੀਜ਼ਲ ਦਾ ਖਰਚਾ।
ਵਹੀ ਇਧਰ ਦੇ ਕਨ ਪਕੜੇ ਉੱਥੋਂ ਦੀ ਕਨ ਪਕੜੋ ਗੱਲ ਤਾਂ ਇ ਹੀ ਹੈ। ਪੈਟਰੋਲ ਵਾਲੀ ਲੈ ਲਓ ਤਾਂ ਪੈਟਰੋਲ ਭਰਾਦੇ ਰਹੋ।
ਬਸ ਅਸੀਂ ਤੇ ਵੇਟ ਕਰ ਰਹੇ ਹਾਂ ਕਦੋਂ ਮਹਿੰਗਾਈ ਕੱਟੇਗੀ। ਪਰ ਮੈਨੂੰ ਲੱਗਦਾ ਨੀ ਹੁਣ ਤੇ ਵਧੇਗਾ ਹੀ ਘਟਨਾ ਤੇ ਕੀ।
ਸਹੀ ਗੱਲ ਐ ਬਟ ਉਹ ਐ ਨਾ। ਕਿ ਜਦੋਂ ਵੀ ਉਹ ਸਾਰੀ ਫਾਈਟ ਵਗੈਰਾ ਜੋ ਵੀ ਚੱਲ ਰਿਹਾ ਹੈ। ਸਟੋਪ ਹੋਏਗਾ ਜਾਂ ਕੁਛ ਕੰਨਕਲੂਜਨ ਨਿਕਲੇਗਾ ਤਾਂ ਕੁੱਛ ਚੇਂਜਿਸ ਆਏ ਗੇ।
ਓਹੀ ਨਾ ਮੇਨ ਚ, ਹੂੰ -ਹੂੰ
ਬਾਕੀ ਤੋਂ ਕੀ ਹੈ।
ਉਹੀ ਚੀਜ਼ ਹੈ ਨਾ ਵੀ ਚੇਂਜਿਸ ਆਣਗੇ ਕਿ ਨਹੀਂ ਆਣਗੇ। ਇਹ ਸਾਨੂੰ ਪਤਾ ਨੀ ਹੈ। ਔਰ ਵੈਸੇ ਵੀ ਜੋ ਰੇਟ ਇੱਕ ਵਾਰੀ ਡਿਸਾਈਡ ਹੋ ਜਾਂਦੇ ਨੇ ਮਹਿੰਗਾਈ ਤੋਂ ਬਾਅਦ ਉਸ ਉਸ ਤੋਂ ਬਾਅਦ ਉਹ ਕੱਟਦਾ ਤੇ ਕਦੇ ਵੀ ਨੀ ਹੈ। ਉਹ ਉੱਥੇ ਤੱਕ ਮੇਨਟੇਨ ਰੱਖਦੇ ਏ।
ਸਹੀ ਗੱਲ ਉਹ ਕੰਮ ਬਹੁਤ ਕੰਮ ਹੁੰਦੇ ਨਾ ਤੇ ਬਰਾਬਰ ਕਰਦੇ ਨੇ ਉਹ
ਹਾਂ,
ਉਹ ਬਸ ਸਾਨੂੰ ਝੂਠਾ ਦਿਲਾਸਾ ਲਏ ਇਹ ਨਾ ਕਹਿੰਦੇ ਕਿ ਅਸੀਂ ਤੁਸੀਂ ਚੁਣਾਵ ਵਾਸਤੇ ਸਾਨੂੰ ਵੋਟ ਦੇ ਵਾਸਤੇ ਅਸੀਂ ਤੁਹਾਨੂੰ ਰੇਟ ਕੰਮ ਕਰਕੇ ਦੇਵਾਂਗੇ ਇਹ ਸਸਤਾ ਦੇਂਗੇ ਸ
ਨਈ ਨਈ ਕਰਦੇ ਨੇ ਦੇਖੋ ਲੀਡਰਸ ਤੇ ਕੰਮ ਕਰਦੇ ਈ ਨੇ ਆਪਣੇ ਅੱਛਾ ਕਰ ਰਹੇ ਨੇ ਬਟ ਉਹ ਵੀ ਇਹ ਨਾ ਹੁਣ ਕੰਟਰੀ ਅਰਬ ਕੰਟਰੀਜ਼ ਲੜਾਈ ਵਗੈਰਾ ਹੋ ਰੀ ਹੈ ਤੇ ਉਹਦੇ ਕਰਕੇ ਫ਼ਰਕ ਪੈ ਰਿਹਾ।
ਹੂੰ, ਬਸ ਉਹੀ ਹੈ ਵੱਡੇ ਲੋਕ ਜਿਨਾਂ ਕੋਲ ਪਾਵਰ ਹੈ ਉਹ ਆਪਣੇ ਹਿਸਾਬ ਨਾਲ
ਹਾਂ ਨਈ-ਨਈ ਹੋਜੇਗਾ ਮੈਨੂੰ ਤਾਂ ਪੂਰੀ ਉਮੀਦ ਏ ਪ ਪੋਜ਼ਟਿਵ ਆ ਮੈਂ ਤੇ ਇਸ ਚੀਜ਼ ਨੂੰ ਲੈ ਕੇ।
ਹਾਂ ਉਹ ਤਾਂ ਹੈ ਹੀ ਹੋ ਹੀ ਜਾਏਗਾ ਸਭ ਸਭ ਲੋਕ ਇਨੀਸ਼ੀਏਟ ਲੈਂਗੇ ਤਾਂ ਡੈਫਿਨੇਟਲੀ ਹੋਗਾ
ਹੋਗਾ, ਹੋਗਾ ਔਰ ਸਾਨੂੰ ਵੀ ਥੋੜਾ ਚੀਜ਼ਾਂ ਨੂੰ ਜਿਹੜੀਆਂ ਪ੍ਰੋਵਾਈਡ ਨੇ ਉਨੂੰ ਤਰੀਕੇ ਨਾਲ ਯੂਜ ਕਰਨਾ ਚਾਹੀਦਾ ਇੱਕਦਮ ਜਿਆਦਾ ਯੂਜ ਨੀ ਕਰਨਾ ਚਾਹੀਦਾ ਇਸ ਚੀਜ਼ ਦਾ
ਏ ਹੈਗਾ ਚਲੋ ਕਰਨੇ ਹੁਣ ਕਈ ਕੰਮ ਆ ਗਿਆ ਓ ਕਰੀਏ ਠੀਕ ਏ, ਅੱਛਾ ਲੱਗਾ ਗੱਲ ਕਰਕੇ ਜੀ ਹਾਂਜੀ, ਹਾਂਜੀ
ਵੀ ਬੜਾ ਅੱਛਾ ਲੱਗੇ ਆ ਗੱਲ ਕਾਰਕੇ ਬਾਏ ਸਤਿ ਸ਼੍ਰੀ ਕਾਲ ਜੀ ਸਤਿ ਸ਼੍ਰੀ ਕਾਲ।